ਹੈਲੋ-ਹੈਲੋ ਸਤਿ ਸ਼੍ਰੀ ਅਕਾਲ ਜੀ।
ਕਾਲ ਜੀ, ਵਧੀਆ ਜੀ ਤੁਸੀਂ ਦੱਸੋ।
ਹੋਰ ਕੀ ਕਰਦੇ ਸੀ?
ਵਧੀਆ ਜੀ ਬਸ ਫਰੀ ਸੀ।
ਅੱਛਾ ਜੀ ਅੱਜ ਨਾ ਮੈਨੂੰ ਮਤਲਬ। ਇੰਨੀ ਗਰਮੀ ਚ ਏਦਾਂ ਲੱਗਿਆ ਕਿ ਆਪਾਂ ਕੋਈ ਸਰਦੀ ਦੇ ਤਿਉਹਾਰ ਬਾਰੇ ਗੱਲ ਕਰੀਏ। ਤਾਂ ਅੱ ਅੱਜ ਤਾਂ ਆਪਾਂ ਅੱਜ ਨਾ। ਆਪਾਂ ਲੋਹੜੀ ਦੇ ਤਿਉਹਾਰ ਤੇ ਗੱਲ ਕਰਾਂਗੇ।
ਹਾਂਜੀ।
ਜਿਵੇਂ ਆਪਾਂ ਨੂੰ ਪਤੀ ਹੈ ਕਿ ਜਦੋਂ ਲੋਹੜੀ ਦਾ ਤਿਉਹਾਰ ਆਉਂਦਾ ਹੈ ਹਨਾ। ਆਪਣੇ ਦੇਸੀ ਮਤਲਬ ਪਿੰਡ ਦੇ ਲੋਕ ਕਹਿ ਦਿੰਦੇ ਨੇ। ਕੀ ਵੀ ਲੋਹੜੀ ਤੋਂ ਬਾਅਦ ਚ ਦਿਨ ਖੜਨ ਲੱਗਣਗੇ। ਮਤਲਬ ਕਿ ਲੋਹੜੀ ਤੋਂ ਬਾਅਦ ਚ ਠੰਡ ਘੱਟ ਜਾਂਦੀ। ਦੀ ਹੈ ਧੁੰਦਾਂ ਘੱਟ ਜਾਂਦੀਆਂ ਨੇ। ਹਨਾ ਜੀ ਤੇ ਜੇ ਓਦਾਂ ਦੇਖਿਆ ਜਾਵੇ। ਤਾਂ ਜਿਹੜਾ ਲੋਹੜੀ ਦਾ ਤਿਉਹਾਰ ਹੈ।
ਹਾਂਜੀ।
ਆਪਣੇ ਪੰਜਾਬ ਚ ਬਹੁਤ ਜ਼ਿਆਦਾ ਮਤਲਬ ਪਿੰਡਾਂ ਚ ਤਾਂ ਕੁਝ ਜ਼ਿਆਦਾ ਹੀ ਹਨਾ ਜੀ ਮਹੱਤਵਪੂਰਨ ਹੁੰਦਾ।
ਹਾਂਜੀ।
ਤੇਂ ਜਦੋਂ ਮਤਲਬ ਕਾਂਬੇ, ਵਾਲੀ ਠੰਢ ਹੁੰਦੀ ਐ, ਉਹ ਰਾਤਾਂ ਨੂੰ, ਰਜਾਈਆਂ ਚੋਂ ਨਿਕਲ ਨਿ ਕੱਲ ਸ਼ਨੀਵਾਰ ਧੂਨੀ, ਬਾਲਦੇ ਨੇ ਕੱਠੇ, ਹੋ ਕੇ ਲੋਕ, ਜਾਂ ਆਵਦੇ ਆਵਦੇ ਘਰੇ, ਲੋਹੜੀ, ਤੋਂ ਕੁਛ ਦਿਨ ਪਹਿਲੇ, ਹੀ ਤਿਆਰੀ ਹੋਣ ਲੱਗ ਜਾਂਦੀ ਆ, ਵੀ ਲੋਹੜੀ ਆਊਗੀ ਦਿਨ ਖੜਨ ਲੱਗਣਗੇ
ਹਾਂਜੀ
ਹਾਂਜੀ, ਤੇਂ ਰਜਾਈਆਂ 'ਚ' ਨਿਕਲਣ ਨੂੰ ਜੀਅ ਨੀ ਕਰਦਾ ਫਿਰ ਕਹਿੰਦੇ ਨੇ ਵੀ ਚਲੋ ਧੂਨੀਆਂ ਤੇ ਬਹਿ ਜਾਂਦੇ ਆਂ।
ਹਾਂਜ
ਉਹ ਮਤਲਬ ਮਾਹੌਲ ਈ ਹਨਾ ਜੀ ਵੱਖਰਾ ਹੁੰਦਾ ਐ
ਹਾਂਜੀ ਬਿਲਕੁਲ ਜੀ।
ਜੀ ਤੇ ਆਪਣੇ ਇੱਥੇ ਤਾਂ ਲੋਹੜੀ ਦਾ ਮਤਲਬ ਈ ਰੌਣਕ ਆ। ਮਤਲਬ ਜੇ ਹਾਂਜੀ ਕਹਿ ਦਿੰਦੇ ਨੇ ਲੋਹੜੀ ਆ ਤਾਂ ਰੌਣਕ ਆ। ਲੋਹੜੀ ਆ ਰੀ ਐ ਰੌਣਕ ਲੱਗੂਗੀ ਲੋਕ ਇਕੱਠੇ ਹੋਣਗੇ।
ਹਾਂਜੀ ਬਿਲਕੁਲ।
ਹਾਂਜੀ ਤੇ ਹਰ ਕੋਈ ਘਰੋਂ ਬਾਹਰ ਨਿਕਲੇ ਆਉਂਦਾ। ਗੁਵਾਢੀ ਜਿਹੜੇ ਸਾਲ ਭਰ ਬਹੁਤੀ ਗੱਲ ਨੀ ਕਰਦੇ। ਕੁੱਝ ਗੁਆਂਢੀ ਹੁੰਦੇ ਨੇ ਜਾਂਦੇ ਉਹ ਵੀ ਅੱਗ ਸੇਕਣ ਵਾਰੇ ਆ ਜਾਂਦੇ ਨੇ ਜੀ।
ਹਾਂਜੀ ਬਿਲਕੁਲ।
ਸ਼ਹਿਰਾਂ ਚ ਤਾਂ ਹੁਣ ਅਲੋਪ ਹੋ ਰਿਹਾ ਇਹ ਰਿਵਾਜ਼ ਪਰ ਜ਼ਰਾ ਅ ਕੁਛ-ਕੁਛ ਪਿੰਡਾਂ ਚ ਹਲੇ ਵੀ ਐ ਜੀ। ਵੀ ਨਾ ਮਤਲਬ ਜਿੱਥੇ ਇੱਕ ਲਾ ਲੋ ਗਲੀ ਹੁੰਦੀ ਆ ਸਾ ਰੀ‌ ਆਂਢੀ ਗੁਵਾਂਢੀ ਇਕੱਠੇ ਹੋ ਕੇ ਇਕੱਠੀ ਹੀ ਮਤਲਬ ਧੂਣੀ ਬਾਲਦੇ ਹੁੰਦੇ ਨੇ ਲੋਹੜੀ ਦੀ।
ਹਾਂਜੀ
ਤੇ ਪਰ ਅੱਜ ਕੱਲ੍ਹ ਜੇ ਦੇਖਿਆ ਜਾਵੇ ਵੈਸੇ ਲੋਕ ਆਪਦੇ ਘਰਈ ਕਰ ਲੈਂਦੇ ਨੇ ਪਰ ਕੁੱਝ ਪਿੰਡਾਂ ਚ ਹਲੇ ਵੀ ਇਹ ਚੀਜ਼ ਹੈਗੀ ਆ।
ਹਾਂਜੀ
ਕਿ ਪਹਿਲਾਂ ਕੀ ਕਰਿਆ ਕਰਦੇ ਲੋਕ ਸਾਰੇਈ ਲੋਕ ਇੱਕ ਜੇ ਪਿੰਡ ਹੁੰਦਾ ਸਾਰਾ ਪਹਿਲਾਂ ਤਾਂ ਸਾਰਾ ਦਾ ਸਾਰਾ ਪਿੰਡ ਈ ਇੱਕ ਥਾਂ ਤੇ ਆਪਦਾ ਤੇ ਆਪਦੇ ਘਰੋਂ ਪਾਥੀਆਂ ਲਿਆ ਕੇ ਹਨਾ ਜੀ। ਉਹ ਧੂੰਣੀ ਬਾਲਦਾ, ਲੋਹੜੀ ਦੀ। ਤੇ ਪਹਿਲਾਂ ਧੂਣੀ ਸਾਰੇ ਜਿਹੜੇ ਹੁੰਣ ਦੇ ਨੇ ਨੌਜਵਾਨ ਹੁੰਦੇ ਨੇ ਕੁੜੀਆਂ ਹੁੰਦੀਆਂ ਨੇ ਰਲ ਕੇ। ਉਹ ਸਾਰੀ ਮਤਲਬ ਬਣਾਉਂਦੇ ਨੇ ਉਹਦੀ ਧੂਣੀ ਬਣਾਉਂਦੇ ਨੇ ਪਾਥੀਆਂ ਲੱਕੜਾਂ ਦੀ। ਫੇਰ ਸਾਰਾ ਪਿੰਡ ਕੱਠਾ ਹੁੰਦਾ। ਹਨਾ ਜੀ ਮੂੰਗਫਲੀਆਂ ਰਓੜੀਆਂ ਵੰਡਦੇ ਨੇ ਇੱਕ ਦੂਜ ਜੇ ਨੂੰ, ਤੇ ਹਾਂਜੀ। ਉਹ ਸਵੇਰੇ ਤਾਂ ਅੱਗ ਚ ਤਿਲ ਤੇ ਰਓੜੀਆਂ ਸੁੱਟਣਾ ਤੇ ਸੁੱਟਦੇ ਹੁੰਦੇ ਹਨਾ ਜੀ। ਹਾਂਜੀ ਤੇ ਨਾਲੇ ਮੂੰਗਫਲੀਆਂ ਖਾਂਦੇ ਗੱਲਾਂ ਮਾਰ ਦੇ ਬੰਦਿਆਂ ਨੂੰ ਪਤਾ ਈ ਨੀ ਸੀ ਲੱਗਦਾ ਕਿ ਠੰਡ ਕਦੋਂ ਗਾਇਬ ਹੋ ਗੀ।
ਹਾਂਜ
ਰਾਤ ਨੂੰ ਕਈਲ ਹਾਂਜੀ ਕਈ ਦੇਰ ਤੱਕ ਬੈਠੇ ਰੇਂਦੇ, ਮੈਂ ਤਾ ਜੀ ਬਚਪਨ ਆਲਾ ਮਤਲਬ ਯਾਦ ਆ ਜਾਂਦਾ ਗਾ ਕਿ ਬਚਪਨ ਚ ਕਿਵੇਂ ਸਮਾਂ ਬਹੁ ਤ ਚੇਚੇ ਆ ਚੇਤੇ ਆਉਂਦਾ ਜੀ ਉਹ ਸਮਾਂ ਵੀ ਜਦੋਂ ਛੋਟੇ ਹੁੰਦੇ ਆ ਜਵਾਕਾਂ ਦੀ ਅਸੀਂ ਸਾਰੇ ਹਨਾ ਜੀ ਟੋਲੀਆਂ ਬਣਾ-ਬਣਾ ਕੇ ਘਰ-ਘਰ ਲੋਹੜੀ ਮੰਗਣ ਜਾਂਦੇ, ਹਾਂਜੀ। ਤੇ ਲੋਹੜੀ ਦੇ ਗੀਤ ਗਾਉਂਦੇ।
ਹਾਂਜੀ ਬਹੁਤ ਸਾਰੇ ਗੀਤ ਗਾਏ ਜਾਂਦੇ ਸੀ।
ਹਾਂਜੀ ਜਿਵੇਂ ਪਾ ਲੋਹੜੀ ਤੇਰੀ ਜੀਵੇ ਜੋੜੀ ਹਨਾ ਜੀ ਕੁੱਝ ਕੁ ਤਾਂ ਯਾਦ ਵੀ ਨੇ ਮੈਨੂੰ ਬਸ ਏਦਾਂ ਪਹਿਲਾਂ ਕੋਈ ਗੁੱਸਾ ਵੀ ਨੀ ਕਰਿਆ ਕਰਦਾ ਆਪਾਂ ਜੇ ਕਿਸੇ ਦੇ ਘਰੇ ਜਾਂਦੇ ਅਗਲਾ ਪਾਥੀਆਂ ਪਾ ਦਿੰਦਾ ਕੋਈ ਮੂੰਗਫਲੀਆਂ ਰਓੜੀਆਂ ਕੋਈ ਮਿਠਾਈ ਆਈ ਹੁੰਦੀ ਘਰੇ ਹਨਾ ਜੀ ਸਾਰੇ ਬੱਚਿਆਂ ਨੂੰ ਵੰਡ ਦਿੰਦੇ ਵੀ ਹਨਾ। ਵੀ ਪਹਿਲਾਂ ਦਾ ਮਾਹੌਲ ਈ ਵੱਖਰਾ ਹੁੰਦਾ ਸੀ।
ਹਾਂਜੀ ਬਿਲਕੁਲ
ਤਾ ਜੋੇ ਜਵਾਕ ਕਿ ਇੱਕ ਬੱਚਿਆਂ ਨੇ ਜਾਣਾ ਵੀ ਛੱਡਤਾ ਤੇ ਅੱਜ ਅੱਜ ਕੱਲ੍ਹ ਦੇ ਬੱਚੇ ਇੰਨੇ ਕੁ ਫੋਨ ਚ ਰੁੱਝ ਗਏ ਨੇ ਕਿ ਕਿਸੇ ਨੂੰ ਚੇਤੇ ਨੀ ਰਹਿੰਦੇ ਏਵੀ ਲੋਹੜੀ ਆ ਰਹੀ ਆ ਜਾਂ ਲੋਹੜੀ ਤੇ ਏਦਾਂ ਜਾਇਆ ਕਰਦੇ ਪਹਿਲਾਂ ਅੱਜ ਕੱਲ੍ਹ ਤਾਂ ਵੈਸੇ ਜੇ ਇ ਤਰਾਜ ਵੀ ਕਰਦੇ ਨੇ ਇਸ ਚੀਜ਼
ਹਾਂਜੀ
ਹਾਂਜੀ ਤੇ ਉਹ ਗਾ ਗਾ ਗੀਤ ਗਾਉ ਦੇ ਹੁੰਦੇ ਸੁੰਦਰ ਮੁੰਦਰੀਏ ਆਾ ਬੱਚਿਆਂ ਦਾ ਰੌਣ ਹੁੱਕ ਲੱਗੀ ਰਹਿੰਦੀ ਸਾਰੇ ਪਿੰਡ ਚ ਜੇ ਕੋਈ ਲੋਹੜੀ ਨਾ ਦਿੰਦਾ ਤਾਂ ਉਹਨਾਂ ਦੇ ਘਰ ਅੱਗੀ ਹੁ ਗਾਹ ਉੱਕਕੇ ਮਾਰਨ ਲੱਗ ਜਾਂਦੇ
ਹਾਂਜੀ ਬਿਲਕੁਲ-ਬਿਲਕੁਲ
ਤੇ ਇਹ ਘਰ ਕਹਿ ਦਿੰਦੇ ਵੀ ਹੁੱਕਾ ਬਈ ਹੁੱਕਾ ਇਹ ਘਰ ਭੁੱਖਾ ਹੈਨਾ ਹਂਸੀਂ ਮਖੌਲ ਕਰਦੇ ਫਿਰਦੇ ਰਹਿੰਦੇ ਬੱਚੇ ਸੱਚੀ ਬੜੇ ਮਤਲਬ ਨਜ਼ਾਰੇ ਵਾਲੇ ਦਿਨ ਸੀਗੇ ਹੁਣ ਤਾਂ ਜਵਾਕ ਫੋਨਾ ਚੋਂ ਹੀ ਨੀ ਨਿਕਲਦੇ
ਬਿਲਕੁਲ ਜੀ ਬਿਲਕੁਲ
ਜੇ ਕਿਸੇ ਬੱਚੇ ਨੂੰ ਕਹਿ ਦੋ ਵੀ ਜੇ ਕੋਈ ਹੁੰਦਾ ਵੀ ਹੈ ਪਿੰਡ ਚ ਕੋਈ ਦੋ ਚਾਰ ਬੱਚੇ ਲੋਹੜੀ ਮੰਗਦੇ ਨੇ ਤਾਂ ਜੇ ਕਹਿ ਦੋ ਵੀ ਤੁਸੀਂ ਤੁਸੀਂ ਵੀ ਇਹਨਾਂ ਬੱਚਿਆਂ ਨਾਲ ਚੱਲ ਜਾਓ ਤਾਂਗ ਉਹ ਸੰਗ ਮੰਨਦੇ ਨੇ ਬੱਚੇ ਵੀ ਅਸੀਂ ਨੀ ਜਾਣਾ ਹਾਂਜੀ ਤੇ ਵੈਸੇ ਇੱਕ ਗੱਲ ਬਹੁਤ ਵਧੀਆ ਹੋਈ ਆ ਕਿ ਅੱਜ ਕੱਲ ਪਹਿਲਾਂ ਲੋਕ ਸ ਸਿਰਫ ਮੁੰਡਿਆਂ ਦੀ ਲੋਹੜੀ ਮਨਾਉਂਦੇ ਸੀ ਪਰ ਹੁਣ ਤਾਂ ਪਿੰਡਾਂ ਚ ਸ਼ਹਿਰਾਂ ਚ ਕਈ ਘਰਾਂ ਦੀ ਤਾਂ ਇਏਡੀ ਜ਼ਿਆਦਾ ਸੋਚ ਵਧੀਆ ਨਿਕਲੀ ਆ ਇੰਨੀ ਜ਼ਿਆਦਾ ਆਪਣੀ ਸੋਚ ਨੂੰ ਬਦਲਿਆ ਲੋਕਾਂ ਨੇ ਕਿ ਨਾ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਂਦੀ ਆ ਕੁੜੀਆਂ ਨੂੰ ਵੀ ਮਤਲਬ ਕਿ ਮੁੰਡਿਆਂ ਦੇ ਬਰਾਬਰ ਰੱਖਿਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਇੱਕ ਮਤਲਬ ਇੱਕ ਤਾਂ ਲੋਹੜੀ ਦਾ ਤਿਉਹਾਰ ਪਹਿਲਾਂ ਮਨਾਇਆ ਕਰਦੇ ਵੀ ਆਮ ਮਨਾ ਲੈਂਦੇ ਹਾਂ ਆਪਾਂ ਤੇ ਪਰ ਏਦਾਂ ਵੀ ਹੁੰਦਾ ਜੀ ਕਿਸੇ ਦਾ ਵਿਆਹ ਹੋ ਗਿਆ ਤਾਂ ਕਹਿੰਦੇ ਇਹਨਾਂ ਦੇ ਵਿਆਹ ਦੀ ਲੋਹੜੀ ਮਨਾਈ ਜਾਊਗੀ ਪਾਲਟੀ ਹੋਓਗੀ, ਡੀ ਜੇ ਲ ਗੂਜੇ ਕਿਸੇ ਦੇ ਮੁੰਡਾ ਹੋ ਗਿਆ ਤਾਂ ਕਹਿੰਦੇ ਨੇ ਲੈਓ ਇਹਨਾਂ ਦੀ ਤਾਂ ਲੋਹੜੀ ਆ ਗਈ ਪਰ ਅੱਜ -ਕੱਲ ਤਾਂ ਇਏਦਾਂ ਦੀ ਸੋਚ ਹੈ ਕਿ ਮੁੰਡੇ ਤੇ ਨੀ ਕੁੜੀ ਤੇ ਵੀ ਲੋਹੜੀ ਮਨਾਈ ਜਾਂਦੀ ਆ, ਹਾਂਜੀ ਤੇ ਪਰ ਹੁਣ ਵੀ ਕਈ ਲੋਕਾਂ ਦੀ ਸੋਚ ਹੈਗੀ ਹੈ ਕਿ ਇਕੱਲੇ ਹੈਨਾ ਜੀ ਮੁੰਡੇ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਕਈ ਲੋਕ ਅੱਜ ਵੀ ਇਸ ਗੱਲ ਇਤਰਾਜ ਕਰਦੇ ਨੇ ਹਂਜੀ ਤੇ ਪਰ ਜੇ ਦੇਖਿਆ ਜਾਵੇ ਤਾਂ ਕੁੜੀਆਂ- ਮੁੰਡੇ ਇੱਕ ਬਰਾਬਰ ਹੀ ਹੁੰਦੇ ਮੈਨੂੰ ਇਹ ਗੱਲ ਜੀ ਇਹ ਸਮੇਂ ਦੀ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਕਿ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਂਦੀ ਹੈ।
ਹਾਂਜੀ, ਜ਼ਰੂਰ ਜੀ ਜ਼ਰੂਰ।
ਤੇ ਹੋਣ ਜਦੋਂ ਕੋਈ ਲੋਹੜੀ ਮਨਾਉਂਦਾ ਚਾਅ ਨਾਲ ਮਨਾਉਂਦੇ ਨੇ ਲੋਹੜੀ ਡੀ ਜੇ ਲੱਗਦੇ ਨੇ
ਹਾਂਜੀ, ਬਹੁਤ ਸਾਰੇ ਅੱਜ- ਕਲ ਦਾ ਬਹੁਤ ਧੂਮ ਧਾਮ ਨਾਲ ਲੋਹੜੀ ਮਨਾਈ ਜਾਂਦੀ ਹੈ ਜੀ। ਜਿਹੜੇ ਇਹ ਤਿਉਹਾਰ ਨੇ ਬਹੁਤ ਜ਼ਿਆਦਾ ਯਾਦਗਾਰ ਬਣ
ਹਾਂਜੀ-ਹਾਂਜੀ। ਤੇ ਹਾਂਜੀ ਤੇ ਭੰਗੜੇ ਪਾਉਂਦੇ ਨੇ ਕੁੜੀਆਂ ਗਿੱਧਾ ਪਾਉਂਦੀਆਂ ਨੇ ਹੈਨਾ ਜੀ, ਤੇ ਫੇਰ ਡੀਜੇ ਲਾ ਲੈਂਦੇ ਨੇ ਗਿੱਧਾ ਪਾਉਣ ਤੋਂ ਬਾਅਦ ਪਹਿਲਾਂ ਬੋਲੀਆਂ ਪਾਉਂਦੇ ਨੇ ਫੇਰ ਘਰੇ ਵਧਾਈ ਮੰਗਣ ਵੀ ਆਉਂਦੇ ਨੇ ਹੈਨਾ ਜੀ, ਵੀ ਇਨਾਂ ਦੇ ਮੁੰਡਾ ਹਾਂ ਇਹਨਾਂ ਦੀ ਲੋੜਹੀ ਆ ਚਲੋ ਵਧਾਈ ਮੰਗ ਕੇ ਆਈਏ। ਤੇ ਫੇਰ ਅਗਲੇ ਜਦੋਂ ਇਹ ਲੋੜੀ ਦਾ ਚਾਅ ਉਹ ਹੁੰਦਾ ਵੀ ਚਲੋ ਫਿਰ ਜਲਦੀ ਪਊ ਤੜਕੇ ਮਾਂਗੀ ਹੁੰਦੀ ਹੈ ਜੀ ਫਿਰ ਅਗਲੇ ਦੇਣੀ ਮ ਮਾਗੀ ਆਲੇ ਦਿਨ ਸਾਰੀ ਸਵੇਰੇ- ਸਵੇਰੇ ਉੱਠਦੇ ਨੇ, ਗੰਨੇ ਦੇ ਰਸ ਵਾਲੀ ਖੀਰ ਕਈ ਥਾਂ ਤੇ ਹੈਗੀ ਹੈ ਜੀ ਪਰਵੀ ਮਾਗੀ ਵਾਲੇ ਦਿਨ ਗੰਨੇ ਦੇ ਰਸ ਵਾਲੀ ਖੀਰ ਬਣਾਉਂਦੇ ਨੇ ਹੈਨਾ ਜੀ, ਕਈ ਵਾਰੀ ਆਪਣੇ ਗੁਰੂ ਘਰਾਂ 'ਚ ਲੰਗਰ ਵੀ ਲੱਗਿਆ ਹੁੰਦਾ ਹੈ। ਖੀਰ ਦਾ ਪਰ ਅ ਅੱਜ -ਕੱਲ ਤਾਂ ਜੀ ਚਲੋ ਕੋਈ ਆਪਦੇ -ਆਪਦੇ ਘਰੇ ਹੀ ਹਨਾ ਜੀ ਸੂਬੇ ਮੱਥਾ ਟੇਕ ਕੇ ਬਸ ਯਾਦ ਕਰਕੇ ਆ ਜਾਂਦਾ ਐ। ਪਰ ਪਹਿਲਾਂ ਤਾਂ ਮਾਗੀ ਦਾ ਕਹਿੰਦੇ ਮਾਗੀ ਦਾ ਮੇਲਾ ਵੀ ਲੱਗਦਾ ਹੁੰਦਾ ਸੀ, ਹੈਨਾ ਜੀ।
ਹਾਂਜੀ, ਬਿਲਕੁਲ।
ਹਾਂਜੀ, ਤੇ ਬਸ ਉਹ ਖਾ ਕੇ ਤਾਂ ਸਵਾਦ ਹੀ ਆ ਜਾਂਦਾ ਸੀ ਵੀ ਹਾਂਜੀ ਗੁਰੂ ਘਰੇ ਜਾਵਾਂਗੇ ਸਵੇਰੇ ਬੱਚਿਆਂ ਨੂੰ ਤਾਂ ਚਾਹੇ ਇਦਾਂ ਹੀ ਹੁੰਦਾ। ਕਿ ਮਾਗੀ ਆਲੇ ਦਿਨ, ਸਵੇਰੇ ਉੱਠ ਕੇ, ਨਵੇਂ ਕੱਪੜੇ ਪਾ ਕੇ, ਆਪਾਂ ਖੀਰ ਖਾ ਕੇ ਆਵਾਂਗੇ। ਹਾਂਜੀ, ਤੇ ਪਰ ਅੱਜ -ਕੱਲ ਬੱਚਿਆਂ ਨੂੰ ਕੋਈ ਚਾਹ ਹੀ ਨਹੀਂ ਰਿਹਾ।
ਹਾਂਜੀ, ਬਿਲਕੁਲ।
ਤੇ ਤੁਹਾਡੇ ਵੱਲ ਕਿੱਦਾਂ ਮਨਾਉਂਦੇ ਨੇ ਲੋੜੀ ਕੋਈ ਨਵਾਂ ਵਿਆਜ ਜਵਾਕ ਹੋਇਆ ਕਿਸੇ ਦੀ ਮਨ ਤੇ ਨਹੀਂ ਜੇ ਉਹਨਾਂ ਦੀ
ਹਾਂਜੀ ਜਿਵੇਂ ਮਤਲਬ ਕੋਈ ਨਮ- ਜਮਾ ਬੱਚਾ ਹੁੰਦਾ ਬਸ ਉਹਦੀ ਲੋਹੜੀ ਮਨਾਈ ਜਾਂਦੀ ਹੈ ਜੀ। ਹੁਣ ਤਾਂ ਬਹੁਤ ਜਿਆਦਾ ਮਤਲਬ ਅੱਜ ਕੱਲ ਤਾਂ ਕੁੜੀਆਂ ਦੀ ਵੀ ਮਨਾਈ ਜਾਂਦੀ ਹ
ਹਾਂਜੀ ਹਾਂਜੀ ਇਹ ਤਾਂ ਹੈ ਜੀ
ਉ ਯਾਦਗਾਰ ਬਣਾਉਣ ਲਈ ਜੀ ਜਿਵੇਂ ਆਪਣੇ ਫੋਟੋ ਤੇ ਫੋਟੋਗ੍ਰਾਫਰ ਬਣਾਏ ਜਾਂਦੇ ਨੇ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ ਜੀ ਇਹ ਮੈਂ ਸ਼ਾਮ ਨੂੰ ਕਿਉਂਕਿ ਲੋੜੀ ਦਾ ਦਾਸਨ ਕਰ ਦੇਣੀ
ਤੇ ਕਈ ਜਾਣੇ ਤਾਂ ਜੇ ਲੋੜ ਹੀ ਵਾਲੇ ਦਿਨ ਰਾਤ ਨੂੰ ਖਿੱਚੜੀ ਵੀ ਬਣਾ ਕੇ ਰੱਖ ਦਿੰਦੇ ਕੀ ਸਵੇਰੇ ਖਾਵਾਂਗੇ ਹਨਾ ਜੀ ਤੁਹਾਡੇ ਹੁੰਦੇ ਇਦਾਂ ਦਾ
ਨਹੀਂ ਆਪਣੀ ਜਿਵੇਂ ਸਾਗ ਬਣਾਉਂਦੇ ਨੇ ਜੀ ਇੱਕ ਦਿਨ ਪਹਿਲਾਂ ਲੋੜੀ ਵਾਲੇ ਦਿਨ ਖਾਦੇ ਖਾਂਦੇ ਨੇ
ਹਾਂਜੀ ਵੈਸੇ ਜਿਹੜੀਆਂ ਰੀਤਾਂ ਨੇ ਸਾਡੇ ਸਭਿਆ ਸਰ ਮੈਂ ਇਨਾ ਕ ਅਮੀਰ ਬਣਾ ਦਿੰਦੀਆਂ ਨੇ ਕਿ ਬੰਦਾ ਚਾਹੇ ਭੀ ਇਹਨਾਂ ਚੀਜ਼ਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰੇ ਬਸ ਭੁੱਲ
ਹਾਂਜੀ ਬਿਲਕੁਲ
ਚਾਰ ਹੁੰਦਾ ਲੋੜੀ ਦਾ
ਹਾਂਜੀ ਬਿਲਕੁਲ ਬਿਲਕੁਲ
ਮਤਲਬ ਫਲੀਆਂ ਖਾਂਦੇ ਨੇ ਰਿਓੜੀਆਂ ਖਾਂਦੇ ਨੇ ਫਿਰ ਲੋੜੀ ਦੀ ਧੂਣੀ ਬਾਲੀ ਜਾਂਦੀ ਹ ਵਿੱਚ ਸਾਰੇ ਤਿਲ ਪਾਉਂਦੇ ਨੇ ਅੰਜ ਸੁਖ ਸ਼ਾਂਤੀ ਦਿਨੇ ਆਪਦੇ ਘਰ
ਹਾਂਜੀ ਬਿਲਕੁਲ ਬਿਲਕੁਲ
ਤੇ ਰੌਣਕ ਵੀ ਬਹੁਤ ਲੱਗਦੀ ਹ ਜੀ ਅੱਜ ਕੱਲ ਤਾਂ ਮੈਂ ਦੇਖਿਆ ਪਰ ਜੇਕਰ ਵਾਰ ਹੀ ਘੱਟ ਨਿਕਲ
ਬਹੁਤ ਘੱਟ ਜੀ ਬਹੁਤ
ਹਾਂਜੀ ਪਰ ਫਿਰ ਵੀ ਪਿੰਡਾਂ ਵਿੱਚ ਤਾਂ ਅੱਜ ਵੀ ਕੁਝ ਕੁ ਪਿੰਡਾਂ ਵਿੱਚ ਵੀ ਅੱਜ ਵੀ ਰੌਣਕ ਦੇਖਣ ਨੂੰ ਮਿਲਦੀ ਹੈ
ਹਾਂਜੀ ਬਿਲਕੁਲ ਟਾਮੇ ਪਿੰਡੀ ਨੇ ਜੀ ਨਾ ਟਾਮੇ ਟਾਮੇ ਪਿੰਡਾਂ ਚ ਹੀ ਹੁਣ ਇੰਨਾ ਰਿਵਾਜ਼ ਰਹਿ ਗਿਆ ਸੀ ਕਿਉਂਕਿ ਜਿਹੜੇ ਬੱਚੇ ਨੇ ਉਹ ਸ਼ਰਮ ਮੰਨਦੇ ਨੇ ਵੀ ਅਸੀਂ ਬਾਹਰੇ ਲੋਹੜੀ ਮੰਗਣ ਨਹੀਂ ਜਾਂਦੇ
ਹਾਂਜੀ ਹਾਂਜੀ ਜੀ ਬਸ ਮੈਂ ਤੈਨੇ ਹੀ ਕਹਿਣਾ ਚਾਹੁੰਦੀ ਸੀ ਕੀ ਵੀ ਬਸ ਅੱਜ ਇੰਨੀ ਗਰਮੀਆਂ ਦੇ ਦਿਨਾਂ ਚ ਵੀ ਲੋਹੜੀ ਦੇ ਤਿਉਹਾਰ ਨ ਯਾਦ ਕੀਤਾ ਜਾਵੇ
ਹਾਂਜੀ
ਚਲੋ ਓਕੇ ਜੀ ਆਪਾਂ ਹਾਂਜੀ ਅਗਲੇ ਟੋਪਿਕ ਤੇ ਮਿਲੇ ਗ ਹ ਓਕੇ ਜੀ
ਹਾਂਜੀ